ਹੈਲੋ ਭਾਅ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ?
ਹਾਂਜੀ,
ਹੋਹੁ ਠੀਕ ਠਾ ਹੋਰ ਘਰ ਪਾ ਠੀਕ ਆ।
ਹਾਂਜੀ-ਹਾਂਜੀ,
ਹੋਰ ਕੀ ਹਾਲ ਚਾਲ ਐ, ਹਾਂਜੀ ਹਾਜੀ ਤੁਸੀਂ ਹੋਰ ਕੀ ਕਰ ਕੀ ਕਰ ਰਹੇ ਅੱਜ ਕੱਲ।
ਕੁਛ ਨੀ ਸਟੱਡੀ ਕਰ ਰਿਹਾ ਆਪਣੀ,
ਅੱਛਾ, ਐਕਚੁਲੀ ਮੈ ਜੀ ਤੁਹਾਡੇ ਨਾਲ ਗੱਲ ਕਰਨੀ ਸੀਗੀ, ਅੱਜ ਕੱਲ੍ਹ ਐਜੂਕੇਸ਼ਨ ਦਾ ਕਿੰਨੀ ਵਧੀਆ ਰੋਲ ਹੈਗਾ ਸਾਡੀ ਲਾਈਫ ਚ ਇੰਪੋਰੈਂਸ ਕੀ ਹੈਗੀ, ਸਾਡੀ ਐਜੂਕੇਸ਼ਨ ਦੀ ਨਾ ਜੀ ਤੁਸੀਂ ਅੱਜ ਕੱਲ ਵੱਖ ਹੋਣਾ ਐਜੂਕੇਸ਼ਨ ਕਿੰਨੀ ਇੰਪੋਰਟੈਂਟ ਹੈਗੀ ਐ, ਸਾਡੇ ਵਾਸਤੇ ਕਿ ਆਪਾਂ ਕਿਸੇ ਚੀਜ਼ ਸਕਸੈਸ ਹੋਣ ਵਾਸਤੇ ਕੋਈ। ਆਪਣੀ ਜੋਬ ਲੱਭਣਾ ਸਾਨੂੰ ਐਜੂਕੇਸ਼ਨ ਕਰਨੀ ਪਈ, ਜਾ ਨਾ ਆਪਾਂ ਕਦੇ ਸਕਸੈਸ ਣ ਤੁਸੀਂ ਅੱਜ ਕੱਲ੍ਹ ਲਓ ਹਿਸਾਬ ਕਿਤਾਬ, ਹਾਂ ਤੁਸੀਂ ਤੁਹਾਨੂੰ ਦਸਵੀ, ਬਾਰਵੀ ਕਰਨ ਦੀ ਬਿਲਕੁਲ ਲੋੜ ਹੈ, ਦਸਵੀ ਬਾਰਵੀਂ ਤੁਹਾਨੂੰ ਕਰਨੀ ਚਾਹੀਦੀ ਚਾਹੀਦੀ ਹੈ। ਉਹ ਤਾਂ ਇੰਪੋਰਟੈਂਟ ਹੈਗੀ ਹੈ, ਕਿ ਤੁਸੀਂ ਦੱਸਵੀ, ਵਾਰਵੀ ਵੀ ਕਹੋ। ਕਿਸੇ ਦਾ ਬਿਜਨਸ ਵੀ ਹੈਗਾ, ਨਾ ਉਹਨਾਂ ਨੂੰ ਵੀ ਦੱਸੀ ਬਾਰ ਵੀ ਕਰਨੀ ਬਹੁਤ ਜ਼ਿਆਦਾ ਇੰਪੋਰਟੈਂਟਸ ਹੈਗੀ ਐ ਜੀ। ਹੁਣ ਤੁਸੀਂ ਦਸਵੀਂ -ਬਾਰਵੀਂ ਦਸਵੀ ਬਾਰਵੀਂ ਕਰੋਗੇ ਤੁਡੀ ਆਪਣਾ ਬਿਜਨਸ ਸੰਭਾਲ ਸਕਦੇ ਹੋ ਹਨਾ ਜੀ। ਹੋਰ ਕਿ ਅੱਜ ਕੱਲ ਦੱਸਵੀਂ ਬਾਰਵੀਂ। ਦਸਵੀਂ -ਬਾਰਵੀਂ ਇਥੋਂ ਕਰਕੇ ਬਾਹਰ ਚ ਬਾਹਰ ਚੱਲ ਜਾਂਦੇ ਆਪਣੀ ਮੈਡੀਕਲ ਵਗੈਰਾ ਦੀ ਪੜ੍ਹਾਈ ਕਰਨ ਵਾਸਤੇ ਹਨਾ ਜੀ। ਮੈਡੀਕਲ ਮੈਡੀਕਲ ਦੀ ਪੜ੍ਹਾਈ ਜਾਣਾ ਨਾ ਜੀ। ਮੈਡੀਕਲ ਦੀ ਪੜ੍ਹਾਈ ਕਰਨ ਵਸ ਆਪਣੇ ਬਾਹਰਦੇ ਹਨਾ ਜੀ ਔਰ ਉਹਨਾਂ ਨੂੰ, ਵਧੀਆ ਜੀ ਮਿਲ ਜਾਏ ਨੌਕਰੀ ਵਗੈਰਾ ਮਿਲ ਜਾ ਹਨਾ ਜੀ। ਵਧੀਆ ਜੀ, ਉਹਨਾਂ ਦੀ ਡਿਊਟੀ ਜੀ ਉਹ ਆਪ ਖੇਡਦੇ ਹੋਰ ਹੋਰ ਆਪਣਾ ਆਪਣਾ ਜੀਵਨ ਤੋਂ, ਤੁਸੀਂ ਦੇਖ ਹੋਣਾ, ਅਜੇ ਐਜੂਕੇਸ਼ਨ ਨੂੰ ਵਧਾਣਾ ਆਪਣੇ ਹਾਈ ਦਾ ਵੱਧ ਬੰਦੇ ਰੀਡਿੰਗ ਬੁੱਕਸ ਵਗੈਰਾ। ਬੁਕਸ ਵਗੈਰਾ ਪੜ੍ਹਦੇ ਆਪਣੀ ਹਨਾ, ਐਜੂਕੇਸ਼ਨ ਹ ਹਾਈ ਬਣਾ ਹਨਾ, ਜੀ ਰੀਡਿੰਗ ਬੁੱਕਸ ਨੂੰ ਪੜ੍ਹਦੇ ਨੇ ਹੋਰ ਵੀ ਬਹੁਤ ਚੀਜ਼ਾਂ ਕਰਦੇ ਨੇ। ਆਪਣੀ ਐਜੂਕੇਸ਼ਨ ਦੇ ਲੈਵਲ ਰੋਜ਼ ਨਿਊਜ਼ ਪੇਪਰ ਪੜ੍ਹਦੇ ਨੇ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ, ਨੇ ਨਿਊਜ਼ ਪੇਪਰ ਨਿਊਜ਼ਪੇਪਰ ਵਗੈਰਾ ਹਰ ਚੀਜ਼ ਹਰ ਚੀਜ਼ ਪੜ੍ਹਦੇ ਹਨ, ਭਾਜੀ ਤੁਸੀਂ ਵੇਖ ਹੁਣ ਹੋਰੀ ਬਹੁਤ ਹੋਰੀ ਬਹੁਤ ਚੀਜ਼ਾਂ ਹੈਗੀਆਂ, ਤੁਸੀਂ ਵੇਖਿਆ ਹੋਣਾ ਅੱਜ-ਕੱਲ੍ਹ ਐਜੂਕੇਸ਼ਨ ਤੁਸੀ ਅੱਜ-ਕਲ ਬੰਦੇ ਦੀ ਪੜ੍ਹਾਈ ਕਰਦੇ ਨੇ, ਸਾਡੇੇ ਤੁਸੀਂ
ਹਾਂਜੀ,
ਬਾਰਵੀ, ਦਸਵੀ। ਹੋ ਗਈ ਸਾਰੀ ਇੰਨੀ ਦੀ ਮਰ ਨੀ ਜੁੜੀ ਅੱਜਕੱਲ ਅੱਜ ਕੱਲ ਤੁਸੀਂ ਉ ਅੱਜ-ਕੱਲ ਯੂਥਊ ਪੜਾਈ ਵੀ ਬਹੁਤ ਘੱਟ ਕਰਨ ਲਗ ਗਿਆ, ਏ ਮੇਰੇ ਹਿਸਾਬ ਨਾਲ ਬਹੁਤ ਘੱਟ ਕਿਸੇ ਦੀ ਸਟਡੀ, ਸਟੱਡੀ ਤਾਂ ਕਿਸੇ ਦਾ ਧਿਆਨ ਆ ਹੀ ਨਹੀਂ ਹੈਗਾ, ਬਿਲਕੁਲ ਕਰ ਹਨਾ ਜੀ, ਹੁਣ ਬੋਲੋ ਭਾਜੀ।
ਹਾਂਜੀ ਮੈਂ, ਮਤਲਬ ਦ ਵਾਰਵੀ ਹਰ ਬੱਚਾ ਕਰਨੀ ਚਾਹੀਦੀ ਐ, ਸ਼ਾਨੂੰ ਕਮਪਾਲਸਰੀ ਲਾ ਲਓ। ਤੇ ਜਿੱਦਾਂ, ਕਈ ਵਾਰੀ ਬੱਚੇ ਜਿਵੇਂ, ਬਾਵਰੀ ਤੋਂ ਬਾਅਦ ਕੋਲਜ ਜਾਂਦੇ ਨੇ ਮਤਲਬ ਕਿ ਜਿਹੜੇ ਬੱਚੇ ਹੁੰਦੇ ਨੇ ਨਾ ਸੀਅ ਜਿਨ੍ਹਾਂ ਦੇ ਘਰ ਬਰਬਾਦ ਦਿੱਤ ਆਦੀ ਹੈ ਕੋਈ ਤੇ ਦੇਖੋਲ ਉਹ ਤਾਂ ਮਤਲਬ ਹਸਪ ਪੜਾਈ ਕਰ ਲੈਂਦੇ ਨੇ। ਜਿਹੜੇ ਠੀਕ ਵਰਤ ਬਿਲੋਂਗ ਕਰਦੇ ਨੇ ਦੇਖੋ, ਉਹ ਮਤਲਬ ਕਿ ਉੱਥੇ ਨਸ਼ੇ ਵੀ ਕਰਦੇ ਨੇ ਪੜ੍ਹਦੇ ਵੀ ਨਹੀਂ ਹੈ, ਮਤਲਬ ਕਿ ਕ ਸਕ ਕਈ ਵਾਰੀ ਕੋਲੇਜ ਵੀ ਨਹੀਂ ਜਾਂਦੇ। ਦੇਖੋ ਮਾਂ-ਮਾਂ ਪਿਓ ਤੇ ਦੇਖੋ ਪੈਸੇ ਰਹੇ ਨੇ, ਤੇ ਦੇਖੋ ਮਤਲਬ, ਕਿ ਮਾਂ ਪਿਓ ਹਰ ਜਗ੍ਹਾ ਪਿੱਛੇ ਹੋਣ ਜਾਣਗੇ, ਬੱਚਿਆਂ ਦੇ
ਹਾਂਜੀ ਅੱਜ-ਕੱਲ੍ਹ ਬੱਚੇ ਬੜੇ ਦੇ ਨਾਲ ਨਸ਼ੇ ਵੀ ਨਸ਼ਾ ਵੀ ਬਹੁਤ ਜ਼ਿਆਦਾ ਹੋ ਗਿਆ ਏ, ਅੱਜ-ਕੱਲ ਬਹੁਤ ਜ਼ਿਆਦਾ ਵੱਧ ਗਿਆ। ਜਿਵੇਂ ਹੁਣਾ ਜੀ ਅੱਜ-ਕੱਲ੍ਹ ਬੱਚਾ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਗਿਆ ਮੇਰੇ ਹਿਸਾਬ ਨਾਲ ਹੋ। ਰ ਤੁਸੀਂ ਅੱਜ-ਕਲ ਕੋਈ ਵਿਅਕਤੀ ਕੋਈ ਵੀ, ਚੀਜ਼ ਇੰਨਾ ਨਸ਼ਾ ਖਾਣ ਲੱਗ ਜਾਣਾ, ਬੱਚੇ ਕਹਿਣ ਦੀ ਹੱਦ ਨ ਹੋਰ ਵੀ ਐਜੂਕੇਸ਼ਨ-ਐਜੂਕੇਸ਼ਨ। ਸਾਡੇੇ ਬਹੁਤ ਜ਼ਿਆਦਾ ਹੈ ਵੀ ਅੱਜ-ਕੱਲ੍ਹ, ਰਨਾ ਸ਼ ਕੋਈ ਵੀ ਨੌਕਰੀ ਕਰਨੀ ਹੈ, ਤੁਹਾਨੂੰ ਕੋਈ ਤੁਹਾਨੂੰ ਸਕਿੱਲਸ ਐਜੂਕੇਸ਼ਨ ਨਾਲ ਨਾਲ ਸਕਿਲਸ ਬਹੁਤ ਜ਼ਿਆ ਇੰਪੋਰਟੈਂਟਸ ਹੈਗੀ ਹੈ। ਕਿ ਤੁਸੀਂ ਕੋਈ ਕੰਮ ਸਿੱਖ ਲਓ, ਉਹ ਦੇ ਨਾਲ ਉਹਦੀ ਸਕਿੱਲਸ ਦੀ ਬਹੁਤ ਵੈਲਿਊ ਹੈਗੀ ਅੱਜ-ਕੱਲ੍ਹ ਹੁਣ ਤੁਸੀਂ ਬਾਹਰ ਚੱਲ ਜਾ ਬਾਹਰ ਜਾਣਾ ਹੈ, ਤੁਸੀਂ ਤਾਂਦੀ ਤੁਹਾਨੂੰ ਸਕਿਲ ਚਾਹੀਦੀ ਹੈ ਹਨਾ ਜੀ, ਉਹ ਹੋਰ ਵੀ ਜ਼ਾਂ ਚਾਹੀਦੀਆਂ ਬਾਰੀ ਬ ਕੋਈ ਇੱਥੇ ਨਾਲ ਵਰਕ ਵਰਕ ਵੀ ਕਰ ਸਕਦੇ ਹੋ, ਨਾ ਨਾ ਉਹ ਬਾਹਰ ਜਾ ਕੇ ਉਹ ਤੁਸੀਂ ਕੰਮ ਵੀ ਕਰ ਸਕਦੇ ਹੋ ਨਾਲ। ਕੋਈ ਵੀ ਕੰਮ ਕਰਕੇ ਸਿੱਖ ਕੇ ਜਾਊ ਹਨਾ ਜੀ।
ਹਾਂਜੀ ਹਾਂਜੀ, ਦੇਖੋ ਹਾਂਜੀ ਜਿਵੇਂ ਦੇਖੋ ਕੋਈ ਜਿਵੇਂ ਕੋਈ ਬੰਦਾ ਸਟੱਡੀ ਬੇਸ 'ਚ ਜਾਂਦਾ ਹੈ, ਮਤਲਬ ਕਿ ਉਹਨੂੰ ਫਿਰ ਆਪਣਾ ਖਰਾ ਖਰਚਾ ਕੱਢਣ ਵਾਸਤੇ ਮਤਲਬ ਕੰਮ ਤਾਂ ਕਰ ਹੀ ਪੈਂਦਾ ਨਾ ਉੱਥੇ।
ਹਾਂਜੀ ਹਾਂਜੀ ਹਾਂਜੀ ਉਥੇ ਇਹ ਹੈ ਸਟੱਡੀ ਦੀ ਬਹੁਤ ਵੈਲਊ ਹੈਗੀ ਮੇਰੇ ਸਾਬ ਨਾਲ ਉੱਥ ਉਥੇ ਸਟ ਉੱਥੇ ਨਾ ਬਾਰਵੀ ਬਾਰਵੀ ਤੱਕ ਅਤੇ ਫੀਸ ਹੰਦੀ ਆ ਭਾਜੀ ਤੇ ਫਿਰ ਜਿਹੜੀ ਡਿਗਰੀ ਵਗੈਰਾ ਤੁਸੀਂ ਕਰੋਗੇ ਨਾ, ਉਹਦੀ ਉਹਦੀ ਬਾਹੜੀ ਦੀ ਫੀਸ ਨਹੀਂ ਹੁੰਦੀ। ਡਿਗਰੀ ਕਰੋ ਨੂੰ ਉਹਦੀ ਉਹਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਹਨਾ ਜੀ, ਹੁਣ ਤੁਸੀਂ ਅੱਜ ਕੱਲ੍ਹ ਹੋਰ ਹੋ ਹੋਰ ਲ ਤੁਸੀਂ ਅੱਜ-ਕੱਲ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ, ਤੁਸੀਂ ਹੁਣ ਐਜੂਕੇਸ਼ਨ ਦੇ ਬਾਰੇ ਤੁਸੀਂ ਗੱਲ ਕਰੋ ਹੋਣ ਜਥੇ ਤੁਸੀਂ ਕੋਈ ਸਰਕਾਰੀ ਪੇਪਰ ਅੱਜ-ਕੱਲ੍ਹ ਕਿਸੇ ਨੇ ਵਧੀਆ ਨੌਕਰੀ ਆਪਣੀ ਅਚੀਵ ਕਰਨੀ ਹੈਗੀ ਵਧੀਆ ਜੀਨੂੰ ਨੌਕਰੀ ਮਿਲ ਜਾ ਉਹ ਸਰਕਾਰੀ ਪੇਪਰ ਦੀ, ਕਲੀਅਰ ਕਰਦਾ ਆਪ ਪੇਪਰ ਨਿਕਲ ਜਾ ਮੇਰੇ ਵਧੀਆ ਜੀ ਜੀ। ਘਰੇ ਪੇਪਰ ਨਿਕਾਲਣੇ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੇ ਨੇ, ਤੁਸੀਂ ਹੁਣ ਉਹਨੂੰ ਬੜ ਮੁਸ਼ਕਿਲ ਨਿਕਲ ਸਕਦੇ ਤੁਹਾਡੇ। ਹੁਣ ਸਰਕਾਰ ਸਰਕਾਰੀ ਪੇਪਰ ਭਰੋਗੇ, ਉਹ ਜ ਫੇਰ ਉਹਨੂੰ ਪੜ੍ਹੋਗੇ ਅੱਜ ਕੱਲ੍ਹ ਤੇ ਬੰਦਿਆਂ ਕੋਲਿਕਲੀਏ ਵੀ ਨ ਹੁੰਦੇ ਜਂ ਹੁਣ ਸੀਏ ਸੀ ਏ ਲਾ ਲੋ ਸੀ ਏ ਦੇ ਪੇਪਰ ਲਾ ਲਓ, ਉਹ ਚਾਰ ਪੰਜ ਅਟੈਂਮਟ ਹੁੰਦੇ, ਚਾਰ ਪੰਜ ਪੇਪਰ ਹੁੰਦੇ ਉਹਦੇ। ਉਹ ਕੋਈ ਵੀ ਬੁੱਢੇ ਹੋ ਜਾਂਦੇ ਬੰਦੇ ਕੱਢਦੇ ਕੱਢਦੇ ਹਨਾ, ਤੁਸੀਂ ਵਖੇ ਹੁਣ ਅੱਜ ਕੱਲ? ਬੰਦੇ ਕੱਢਦੇ ਹੋਏ ਬੁੱਢੇ ਹੋ ਜਾਂਦੇ ਹਨਾ, ਤੁਸੀਂ ਵੇਖੇ ਹੋ ਅੱਜ ਕੱਲ੍ਹ? ਬੁੱਢੇ ਵੀ ਹੋ ਜਾਂਦੇ ਨੇ ਹਨਾ ਜੀ, ਉਹ
ਦੇਖੋ ਮਤਲਬ ਕਿ ਬੱਚਿਆਂ ਨੂੰ ਪੜ੍ਹਾਈ ਸੀਰੀਅਸ ਲੈਣੀ ਚਾਹੀਦੀ ਐ। ਦੇਖੋ ਮਤਲਬ ਕਿ ਘਰ ਦੇ ਇੰਨੇ ਪੈਸੇ ਲਾਦੇ ਨੇ ਦੇਖੋ ਹੁਣ ਵੀ ਜਦੋਂ ਪੜ੍ਹਾਈ ਪੜ੍ਹਾਈ ਕਰਨੀ ਉਸ ਟਾਈਮ ਸਿਰਫ਼ ਪੜ੍ਹਾਈ ਕਰਨੀ। ਪੜ੍ਹਾਈ ਦਾ ਟਾਈਮ ਬਣਾ ਲਓ ਬਸ ਇੱਕ
ਹਾਂਜੀ।
ਬਾਕੀ ਜੋ ਮਰਜ਼ੀ ਕਰੋ ਫਿਰ ਤੁਸੀਂ, ਹੁਣ ਦੇਖੋ ਪੜ੍ਹਾਈ ਕਰੋਗੇ ਆਪਣਾ ਕੈਰੀਅਰ ਨਾਲ ਸੈੱਟ ਕਰੋਗੇ। ਤੇ ਫੇਰ ਕੋਈ ਦਿੱਕਤ ਨਹੀਂ ਆ। ਜੇ ਪੜ੍ਹਾਈ ਵੀ ਨੀ ਕਰਦੇ ਪਏ, ਘਰ ਦੇ ਪੈਸੇ ਵੀ ਘਰ ਤੇ ਪੈੇ ਵੀ ਲਵਾ ਰਹੇ ਹੋ। ਜੇ ਘਰ ਦੇ ਪੈਸੇ ਵੀ ਲਾਵਾਂ ਰਾਹੇ ਉਹ ਪ ਤੇ ਪੜ੍ਹਦੇ ਵੀ ਨੀ ਪਏ, ਤੇ ਮਤਲਬ ਕੀ ਘਰਦੇ ਪੈਸੇ ਉਹ ਫਾਲਤੂ ਕੀ ਉਹ ਹੋਰ ਕਿਸੀ ਹੋਰ ਜਾਗ
ਹਾਂਜੀ ਅ ਅੱਜ ਕੱਲ ਦੇ ਪਾ ਅੱਜ ਕੱਲ ਤੇ ਪੈਸੇ ਪੇਪਰ ਵੀਕਣ ਲੱਗਗੇ ਨੇ, ਭਾਈ ਹੁਣ ਇਹਣਾ ਅੱਜ ਕੱਲ ਨੀਟ ਦੇ ਪੇ ਪਰ ਵੀ ਲੀਕ ਹੋ ਗਏ ਸੀ, ਹੋਰ ਵੀ ਸੀਉਟੀ ਦੇ ਪੇਪਰ ਲੀਕ ਹੋ ਗਿਆ ਪੈਹੈ ਦੇ ਲੱਖ ਰੁਪਏ ਪੇਪਰ ਹੋ ਜਾਂਦੇ, ਇੱਥੇ ਪੜ੍ਹਾਈ ਵੀ ਵਿਕਣ ਲੱਗ ਗਈ, ਹੁਣ ਤੁਸੀਂ ਵੇਖ ਲੋ ਤੁਸੀਂ ਬਾਰਵੀਂ ਦੀ ਡਮ ਵੀ ਫੇਕ ਬਣਾ ਸਕਦੇ ਹੋ ਉਹ ਬਿਨਾਂ ਘਰ ਬੈਠੇ ਹੋਏ ਪੈਸੇ ਦੇ ਕੇ ਪੈਸੇ ਨਾਲ ਤਾਂ ਬਹੁਤ ਬਹੁ ਆਜੀਵਲ ਪੈਸੇ ਦੀ ਵੈਲਿਊ ਹੋਰ ਕਿਸੇ ਚੀਜ਼ ਦੀ ਵੈਲਿਊ ਨੀ ਹੈਗੀ, ਪੈਸੇ ਨਾਲ ਤੁਸੀਂ ਜੋ ਮਰਜ਼ੀ ਜੋ ਕੁਛ ਮਰਜ਼ੀ ਜੋ ਮਰਜ਼ੀ ਕਰ ਸਕਦੇ ਹੋ, ਕੋਈ ਵੀ ਕੁਛ ਵੀ ਕਰ ਸਕਦੇ ਹੋ ਤੁਸੀਂ। ਪੈਣਾ ਹਨਾ ਜੀ, ਅੱਜ ਕੱਲ੍ਹ ਪੈਸੇ ਦੀ ਬਹੁਤ ਜ਼ਿਆਦਾ ਵੈਲਿਊ ਹੋ ਗਈ ਐ, ਹਨਾ ਜੀ ਹੁਣ ਤੁਸੀਂ ਹੋਰ ਚੀਜ਼ਾਂ ਵੇਖ ਲੋ ਕੋਈ ਵੀ ਚੀਜ਼ ਜਿਵੇਂ ਤੁਸੀਂ ਐਜੂਕੇਸ਼ਨ ਵਗੈਰਾ ਲੈਣੀ ਐ, ਕੋਈ ਵਧੀਆ ਜੀ ਹੁਣ ਤੁਸੀਂ ਉਹਦੀ ਉਹ ਬਿਨਾਂ ਉਹਨੂੰ ਬਿਨਾਂ ਪੜ੍ਹੇ ਵੀ ਉਹਨੂੰ ਲੈ ਸਕਦੇ ਹੋ ਪੈਸੇ ਦੇ ਕੇ। ਐਜੂ ਪੈਸੇ ਦੀ ਜ਼ਿਆਦਾ ਵੈਲਿਊ ਹੋ ਗਈ ਐਜੂਕੇਸ਼ਨ ਦੀ ਵੈਲਿਊ ਬਹੁਤ ਘੱਟ ਹੋ ਗਈ ਐ, ਹੁਣ ਤੁਸੀਂ ਵੇਖ ਲੋ ਜਿਨੂੰ ਨੂੰ ਅੱਜ ਕੱਲ ਨੌਕਰੀ ਵਗੈਰਾ ਵੀ ਲੈਣੀ ਹੋਏ, ਉਹਦੇ ਵੈਸ ਹੀ ਸਕਾਲਰਸ਼ਿਪ ਥੋੜੀ ਚਾਹੀਦੀ ਆ, ਦੀ ਸਰਕਾਰੀ ਨੌਕਰੀ ਕਰਨੀ ਹੈ ਉਹਦੇ ਪਾਰਸ਼ ਚਾਹੀਦੀ ਚਾਹੀਦੀ ਐ, ਕਿਉਂਕਿ ਸਰਕਾਰੀ ਨੌਕਰੀ ਜਿ ਤੁਸੀਂ ਅੱਜ ਕੱਲ ਕੋਈ ਵੀ ਕੰਮ ਕਰਦੇ ਆ ਵਧੀਆ ਮਤਲਬ ਬਿਜਨਸ ਹੀ ਖੋਲਣਾ ਸਰਕਾਰੀ ਹਨਾ ਜੀ ਸਭ ਕੁਛ ਚਾਹੀਦਾ ਐ, ਸਪਾਰਸ ਬਹੁਤ ਜ਼ਿਆਦਾ ਹੁਣ ਤੁਸੀਂ ਐਜੂਕੇਸ਼ਨ ਲਾ ਲਓ, ਅੱਜ ਕੱਲ ਬੱਚੇ ਹਾਂਜੀ, ਹੁਣ ਤੁਸੀਂ ਹੋ ਅੱਜ ਕੱਲ੍ਹ ਐਜੂਕੇਸ਼ਨ ਵਗੈਰਾ ਹੋਰ ਕਰ ਲੋ ਹਾਂਜੀ ਐਜੂਕੇਸ਼ਨ ਬਹੁਤ ਜ਼ਿਆਦਾ ਅੱਜ ਕੱਲ ਹਾਈ ਲੈਵਲ ਤੇ ਹੋ ਗਈ ਹੈ ਬਹੁਤ ਜ਼ਿਆਦਾ ਹੁੱਣ ਅੱਜ ਅੱਜ ਕੱਲ ਦੇ ਬੱਚੇ ਜਿਵੇਂ ਹੁਣ ਤੁਸੀਂ ਵੇਖ ਲਵੋ ਐਮ ਸੀਏ ਐਮ ਸੀਨੇ ਕਰਕੇ ਬੀਸੀਏ ਕਰਕੇ ਵਿਹਲੇ ਵਿਹਲੇ ਬੈਠੇ ਭਾਜੀ ਕੋਈ ਨੌਕਰੀ ਨਹੀਂ ਹੈਗੀ ਹੁਣ ਤੁਸੀਂ ਅੱਗਰ ਵੀਹ ਪੱਚੀ ਹਜ਼ਾਰ ਦੀ ਨੌਕਰੀ ਲਈ ਜਿਹਨੂੰ ਮਰਜ਼ੀ ਮਿਲ ਜਾਏ ਹੁਣ ਤੁਸੀਂ ਅੱਜ ਕੱਲ ਦੇ ਬੱਚੇ ਵੀਹ ਪੱਚੀ ਹਜ਼ਾਰ ਦਾ ਕੰਮ ਨੀ ਚੱਲਦਾ ਭਾਜੀ ਦਸ ਬਾਰਾਂ ਹਜ਼ਾਰ ਅੱਜ ਕੱਲ੍ਹ ਫੀਸਾਂ ਬਹੁਤ ਸਕੂਲਾਂ ਕੋਲ ਸਕੂਲ ਕੋਲ ਜਾਂ ਤੁਸੀਂ ਵੇਖਿਆ ਹੋਣਾ ਦੱਸ ਹਜ਼ਾਰ ਦੇ ਬੁੱਕਾਂ ਬੁੱਕਾਂ ਦੇ ਪੈਸੇ ਸ ਬੁੱਕਾਂ ਦੀ ਫੀਸ ਦੇ ਦੱਸ ਬਾਰਾਂ ਹਜ਼ਾਰ ਰੁਪਇਆ ਦੇ ਇਕੱਲੇ ਬੱਚੇ ਤੇ ਪੈੇਏ ਨੇ ਹੁ ਦੋ ਦੋ ਬੱਚੇ ਹੋਏ ਚੌਵੀ ਹਜ਼ਾਰ ਪੱਚੀ ਹਜ਼ਾਰ ਸਿਰਫ ਘਰ ਘਰ ਵੀ ਚਲਾਉਣਾ ਕੱਪੜੇ ਵਗੈਰਾ ਬਹੁੱਤ ਚੀਜ਼ਾਂ ਵਿਆਹ ਅਟੈਂਡ ਕਰਨੇ ਬਹੁਤ ਚੀਜ਼ਾਂ ਕਰਨੀਆਂ ਪੈਂਦੀਆਂ ਫਿਰ ਬੰਦਾ ਅੱਜ ਕੱਲ ਚਲਾਣਾ ਪੈਂਦਾ ਨਾ ਪੱਚੀ ਬੀ ਹਰ ਨੂੰ ਪੈਕੇਜ ਚਾਹੀਦੇ ਹੁੰਦੇ ਨੇ ਵਧੀਆ ਸੈਲਰੀ ਮਿਲੇ ਹਨਾ ਜੀ ਬੀ ਸੀ ਡਿਗ ਡਿਗਰੀਆਂ ਕਰਕੇ ਬੱਸ ਤੀ ਤੀਹ ਹੱਥ ਲੱਗੇ ਹੁੰਦੇ ਨੇ, ਹਨਾ ਜੀ। ਜਦੋਂ ਤੁਸੀਂ ਇਹ ਵੈਲਿਊ ਹੈਗੀ ਹੈ ਪੜ੍ਹਾਈ ਦੀ ਕੋਈ ਇਹ ਹੈ ਹੀ ਨੀ ਕਿ ਬੰਦੇ ਨੂੰ ਕੋਈ ਵਧੀਆ ਨੌਕਰੀ ਮਿਲੀ ਹੋਏ ਅਚੀਵਮੈਂਟ ਮਿਲੀ ਹੋਏ, ਹੈਨਾ ਜੀ, ਹੁਣ ਜਿੰਨੀ ਜਿੰਨੀ ਤੁਸੀਂ ਮਿਹਨਤ ਕਰੋਗੇ ਆਪਣੀ ਬਿਨ ਪੜ੍ਹਾਈ ਪੜ੍ਹਾਈ ਵੱਲ ਧਿਆਨ ਦਓਗੇ ਉਨੀ ਵਧੀਆਂ ਹੋਣ ਦੁਰ ਰੋਜ਼ ਹਨਾ ਜੀ, ਜਿੰਨਾ ਆਪਣਾ ਫੋਕਸ ਕਰੋ ਪੂਰਾ।
ਪੜ੍ਹਾਈ ਦੇ ਨਾਲ ਸਕੀਲ ਹੀ ਹੋਣੀ ਚਾਹੀਦੀ ਬੱਚੇ ਕੋਲ ਜੇ ਬੱਚੇ ਕੋਲ ਸਕਿੱਲਸ ਵੀ ਹੈਗੀ ਆ ਨਾ ਤੇ ਮੱਤਲਬ ਨੂੰ ਨੌਕਰੀ ਵੀ ਜਾ ਉਹਦੀ ਫਿਰ ਉਹ ਕੀ ਨਾਂਮ ਹੇ ਜੋਂ ਆਉਂਦੀ ਹੈ ਟਰਾਂਸਪੋਰਟ ਟਰਾਂਸਪੋਰਟ ਕਿਹ ਰਿਹਾ ਹਾਂ ਉਹਦੀ ਕੀ ਜਲਦੀ ਹੋਏਗੀ ਉਹਦੀ ਪਜੀਸ਼ਨ ਜਲਦੀ ਟਰਾਂਸਫਰ ਜਲਦੀ ਹੋਗਾ
ਹਾਂਜੀ ਇਹ ਠੀਕ ਹੈ ਤੁਹਾਡੀ ਗੱਲ ਹੁਣ ਤੁਸੀਂ ਜੋ ਮਰਜ਼ੀ ਲਾਓ ਅਜ ਕੱਲ੍ਹ ਪੜ੍ਹਾਈ ਬਹੁੱਤ ਵਧੀਆ ਹੈਗੀ ਵੈਸੇ ਮੇਰੇ ਹਿਸਾਬ ਨਾਲ ਹੁਣ ਤੁਸੀਂ ਜਿੱਥੇ ਮਰਜ਼ੀ ਚੱਲੇ ਜਾਉ ਕੋਈ ਵੀ ਜਗ੍ਹਾ ਚੱਲ ਜਾਓ ਅੱਜ ਕੱਲ੍ਹ ਦੀ ਉਹਨੂੰ ਬੰਦੇ ਦੇ ਰਿਸ਼ਤੇ ਦੇ ਘਰ ਦੇਖ ਰਿਸ਼ਤੇਦਾਰ ਘਰ ਚੱਲ ਪੁੱਛੇ ਕਿ ਬੱਚਾ ਕੀ ਕਰ ਰਿਹਾ ਅੱਜ ਕੱਲ ਹਨਾ ਜੀ ਸੱਭ ਨੂੰ ਅੱਜ ਕੱਲ ਸਾਰੇ ਹੀ ਪੁੱਛਦੇ ਨੇ ਕਿ ਬੱਚਾ ਕੀ ਕਰ ਰਿਹਾ ਹੈ ਨਾ ਜੀ ਫਿਰ ਦੱਸਣੇ ਪੈਂਦੇ ਨੇ ਕਈ ਕਈ ਬੱਚੇ ਤਾਂ ਬੜੇ ਨਲਾਇਕ ਹੁੰਦੇ ਨੇ ਉਹ ਫੇਲ ਵੀ ਹੋ ਜਾਂਦੇ ਨੇ ਫਿਰ ਮਾਪਿਆਂ ਨੂੰ ਤਾਂ ਸ਼ਰਮ ਹੀ ਆਂਦੀ ਦੱਸਦੇ ਹੋਏ ਕਿ ਫੇਲ ਹੋ ਗਿਆ ਦਸਵੀਂ ਵਿਚ ਫੇਲ ਹੋ ਗਿਆ ਤੇ ਬਹੁੱਤ ਗ਼ਲਤ ਗੱਲ ਹੈ ਨਾਂ ਜੀ ਆਪਣੇ ਧਿਆਨ ਨਾਲ ਪੜ੍ਹਾਈ ਕਰੋ ਅੱਜ ਕੱਲ ਦੇ ਬੱਚੇ ਬਹੁਤ ਜਿਆਦਾ ਧਿਆਨ ਹੀ ਨਹੀਂ ਹੈਗਾ ਪੜ੍ਹਾਈ ਦੇ ਵੱਲ ਰੋਜ਼ ਘੁੰਮਣ ਦਾ ਘੁੰਮਣ ਦਾ ਧਿਆਨ ਹੈ ਗੰਦ ਮੰੰਦ ਖਵਾ ਲੋ ਹੋਰ ਹੋਰ ਕੁੱਛ ਖਵਾ ਲੋ ਹਨਾ ਜੀ ਅੱਜ ਕੱਲ ਦਾ ਸਟੱਡੀ ਦਾ ਮਨ ਹੀ ਨਹੀਂ ਹੈ ਗੰਦ ਗੰਦ ਖਵਾ ਲੋ ਹਨਾ ਜੀ ਹਨਾ ਜੀ ਹੋਰ ਵੀ ਹੋਰ ਚੀਜ਼ਾਂ ਖਵਾ ਦੋ ਹਨਾ ਜੀ ਅੱਜ ਕੱਲ੍ਹ ਦੇ ਬੱਚੇ ਬਹੁਤ ਜ਼ਿਆਦਾ ਵਿਗੜੇ ਹੋਏ ਨੇ ਬਹੁਤ ਜ਼ਿਆਦਾ ਅੱਜ ਕੱਲ੍ਹ ਦੇ ਸਕੂਲੇ ਵੀ ਪੜ੍ਹਾਈ ਨੀ ਹੋਣੀ ਢੰਗ ਨਾਲ ਹਨਾ ਜੀ ਅੱਜ ਕੱਲ ਤਾਂ ਬਹਿੰਦੇ ਬੱਚੇ ਟਿਊਸ਼ਨ 'ਤੇ ਪੜ੍ਹ ਲਿੰਦੇ ਸੀ ਉਹ ਟਿਊਸ਼ਨ 'ਤੇ ਵੀ ਨਹੀਂ ਪੜ੍ਹਦੇ ਭਾਜੀ ਹੈ ਨਾ ਜੀ ਹੋਰ ਐਜੂਕੇਸ਼ਨ ਦੇ ਐਜੂਕੇਸ਼ਨ ਦਾ ਵਧੀ ਐਜੂਕੇਸ਼ਨ ਹੁਣ ਤੁਸੀਂ ਅੱਜ ਕੱਲ੍ਹ ਬਹੁਤ ਰੇਰ ਹੋ ਗਈ ਹੈ ਬਹੁਤ ਘੱਟ
ਹਾਂਜੀ ਹਾਂਜੀ ਹੁਣ ਕੀ ਦੇਖੋ ਜੀ ਹਾਂਜੀ ਹਾਂਜੀ ਜਿੱਹਦੇ ਕੋਲ ਜਿੰਮੇਵਾਰੀ ਹੈਗੀ ਜਿੱਹਦੇ ਸਿਰ ਤੇ ਜਿੰਮੇਵਾਰੀ ਹੈਗੀ ਨਾ ਜਿਸੇ ਕਿਸੇ ਨੇ ਕੁਛ ਬਣਨਾ ਹੋ ਜੋ ਸੁਪਨਾ ਹੇਗਾ ਬੱਸ ਉਹੀ ਕਰ ਸਕਦਾ ਪੜ੍ਹਾਈ ਕਿਉਂਕਿ ਦੇਖੋ ਉਹਨੇ ਦਿਲ ਲਗਾ ਕੇ ਉਹੀ ਕਰੇਗਾ
ਭਾਜੀ ਉਹ ਵੀ ਉਹ ਉਹ ਦੇ ਬੱਚੇ ਬੜੇ ਤੁ ਬਹ ਚ ਵੇਖਣ ਬਿਹਾਰ ਦੇ ਬੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਸਰਕਾਰੀ ਬੰਦੇ ਨੇ ਜਿੰਨੇ ਵੀ ਸਾਰੇ ਬਿਹਾਰ ਦੇ ਹੁੰਦੇ ਨੇ ਕਿਉਂਕਿ ਸਾਰੇ ਹੀ ਬਿਹਾਰ ਦੇ ਬੰਦੇ ਹੁੰਦੇ ਨੇ ਕਿਉਂਕਿ ਉਹਨਾਂ ਦੇ ਘਰ ਪਰਿਵਾਰ ਬਿਲਕੁਲ ਵਧੀਆ ਤਿਆਰੀ ਕਰਦੇ ਨੇ ਆਪਣੀ ਇੰਨੀ ਤਿਆਰੀ ਕਰਦੇ ਜਿੰਨੇ ਵੀ ਪੇਪਰ ਸਰਕਾਰੀ ਪੇਪਰ ਕਲੀਅਰ ਕਰਦੇ ਨਾ ਸਾਡੇ ਬਿਹਾਰ ਦੇ ਹੁੰਦੇ ਨੇ ਜਿੰਨੇ ਦਾ ਮੈਂ ਅੱਜ ਕੱਲ ਵੇਖਿਆ ਨੂੰ ਮੈਂ ਸੁਣਿਆ ਹੋਵੇ ਨੀਟ ਦੇ ਬਾਰੇ ਜਿਹਨੇ ਵੀ ਰਿਆ ਕਰਦੇ ਨੇ ਬਿਹਾਰ ਦੇ ਬੰਦੇ ਹੁੰਦੇ ਨੇ ਕੁੜੀਆਂ ਹੁੰਦੀਆਂ ਬਿਹਾਰ ਦੀਆਂ ਹਨਾ ਜੀ ਕਿਉਂਕਿ ਦਿਨ ਰਾਤ ਮਿਹਨਤ ਕਰਨੀ ਪੈਂਦੀ ਭਾਜੀ ਪੇਪਰ ਕਰਨ ਦੀ ਹਨਾ ਜੀ ਥੋੜੀ ਬਹੁੱਤ ਚੀਜ਼ਾਂ ਹੈਗੀਆਂ ਹਨਾ ਜੀ ਹੋਰ ਦੱਸਿਆ ਹੋਰ ਹੋਰ ਵੀ ਚੀਜ਼ ਲਾ ਲੋ, ਹਨਾ ਜੀ? ਹੋਰ ਅੱਜ ਕੱਲ
ਤੁਸੀਂ ਅੱਜ ਕੱਲ ਵੇਖ ਲੋ ਹੁਣ ਸਰਕਾਰੀ ਪੇਪਰ ਕਰਨੇ ਬੜੀ ਵੱਡੀ ਗੱਲ ਹੈਗੀ ਏ ਦਿਨ ਰਾਤ ਕਰਨੀ ਪੈ ਜਾਂਦੀ ਹੈ, ਹਨਾ ਜੀ? ਦਿਨ ਰਾਤ ਇੱਕ ਕਰਨੀ ਪੈ ਜਾਂ ਹਨਾ ਜੀ? ਅੱਜ ਕੱਲ੍ਹ ਤੇ ਐਜੂਕੇਸ਼ਨ ਦਾ ਬਹੁਤ ਰੋਲ ਹੈਗਾ, ਜੇ ਐਜੂਕੇਸ਼ਨ ਕਰੋਗੇ ਵੈਲਿਊ ਵੱਧਦੀ ਗਈ ਹਨਾ, ਐਵੇਂ ਨੀ ਵੱਧਦੀ।
ਹਾਂਜੀ-ਹਾਂਜੀ, ਐਜੂਕੇਸ਼ਨ ਦੇ ਬਿਨਾਂ ਬੰਦੇ ਦੀ ਵੈਲਿਊ ਨਹੀਂ ਹੈ, ਦੇਖੋ ਤੁਸੀਂ ਕਿੱਥੇ ਵੀ ਜਾਓਗੇ ਕਿਸੀ-ਕਿਸੀ ਵੱਡੀ ਜਗ੍ਹਾ ਤੁਸੀਂ ਆਪਣਾ ਉਹ ਦੇਣ ਗਏ ਹੋ।
ਅੱਜ ਕੱਲ ਵਿਆਹ ਵਿਊ ਕਰਾਣਾ ਹੋ ਐਜੂਕੇਸ਼ਨ ਨਾਲ ਕਰਾ ਸਕਦੇ, ਐਵੇਂ ਕੁਛ ਤੁਸੀਂ ਕੁਛ ਨਹੀਂ ਕਰਾ ਸਕਦੇ। ਹਨਾ ਜੀ? ਐਜੂਕੇਸ਼ਨ ਦੇ ਵੀ ਅੱਜ ਕੱਲ੍ਹ ਐਜੂਕੇਸ਼ਨ ਆਉਂਦੀ ਨਹੀਂ ਹੋਵੇਗੀ ਘਰ ਬਾਹਰ ਦੇ ਗਏ ਤੁਸੀਂ ਕੀ ਕਰਦੇ ਨੇ ਮੁੰਡਾ ਕੀ ਕਰਦਾ ਮੁੰਡਾ ਮੁੰਡਾ ਪੜਦਾ ਕੀ ਮੁੰਡਾ ਬਿਹੇਵੀਅਰ ਨਸ਼ੇ ਵਗੈਰਾ ਨ ਕਰਦਾ ਸੱਭ ਕੁੱਛ ਪੁੱਛਿਆ ਜਾਂਦਾ ਬਾਹਰ ਦੇ ਬੰਦਿਆਂ ਕੋਲ ਮੁੰਡੇ ਪੁਲਿਸ ਪੁਲਿਸ ਰਿਸ਼ਤੇ ਐਵੇਂ ਕੋਈ ਕੁੜੀਆਂ ਆਪਣੀ ਦਿੰਦਾ ਨੀ ਹਨਾ ਜੀ ਕਿੰਨਾ ਪੈਸੇ ਕਮਾਉਂਦਾ ਹੈ ਕਿੰਨੇ, ਕਿੰਨੀ ਆਮਦਨ, ਕਿੰਨੇ ਪੈਸੇ ਹਨਾ ਜੀ।
ਹਾਂਜੀ। ਦੇਖੋ ਮਤਲਬ ਕਿ ਪੜ੍ਹੇ ਲਿਖੇ ਬੱਚੇ ਦਾ ਤੇ ਜਿਹੜਾ ਸਿੰਸੇਅਰ ਬੱਚਾ ਹੁੰਦਾ ਨਾ, ਉਹਦੀ ਸ਼ਕਲ ਵੇਖ ਕੇ ਪਤਾ ਲੱਗ ਜਾਂਦਾ ਹੈ।
ਹਾਂਜੀ-ਹਾਂਜੀ, ਚਲੋ ਭਾਜੀ ਮੈਨੂੰ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਠੀਕ ਏ ਭਾਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ। ਠੀਕ, ਹੈ ਭਾ